ਹੈਲੋ!
ਹਾਂਜੀ, ਭੈੰਜੀ।
ਹਾਂਜੀ, ਸਤਿ ਸ੍ਰੀ ਕਾਲ।
ਸਤਿ ਸ੍ਰੀ ਕਾਲ ਭੈਂਜੀ, ਹੋਰ ਕਿੱਦਾਂ ਠੀਕ ਹੋ?
ਹਾਂਜੀ, ਵਦੀਆ। ਤੁਸੀਂ ਸੁਣਾਓ, ਠੀਕ ਹੋ ਭੈਣ ਜੀ?
ਹਾਂਜੀ ਪੈਂਨਜੀ, ਮੈਂ ਵੀ ਠੀਕ ਆਂ। ਹੋਰ
ਕੀ ਕਰਦੇ? ਬੜੇ ਟਾਈਮ ਬਾਦ ਯਾਦ ਕੀਤਾ।
ਬਸ
ਅੱਛਾ‌। ਕੀ ਕਰਦੇ?
ਕੁਛ ਨੀ ਸੁੱਤੇ ਹੋਏ ਸੀ, ਹੁਨੇ ਉੱਠੇ ਆਂ।
ਅੱਛਾ, ਸੁੱਤੇੇ ਦੇ ਸੀ। ਕੀ ਗੱਲ?
ਬਸ ਐਂਵੇ, ਥੱਕ ਗਏ ਸੀ, ਕੰਮ ਕਰਕੇ।
ਅੱਛਾ, ਅੱਛਾ। ਚਲੋ ਵ ਧੀਆ। ਹੋਰ, ਬਸ ਵਧੀਆ। ਕਿਵੇਂ, ਸਭ ਠੀਕ ਨੇ?
ਹਾਂਜੀ, ਸਭ ਵਧੀਆ। ਤੁਸੀ ਸੁਣਾਓ?
ਐਧਰ ਵੀ ਸਭ ਵਧੀਆ ਜੀ।
ਕੀ ਕਰਦੇ ਪੇ ਓ?
ਮੈਂ ਬਸ ਅੱਜ ਆਪਣੀ ਭੈਣ ਦਾ ਕੰਮ ਕਰਾਂਦੀ ਪੀ ਸੀ ਨਾਲ, ਪ੍ਰੋਜੈਕਟ ਵਗੈਰਾ।
ਅੱਛਾ।
ਹਾਂਜੀ, ਬਸ ਓਈ ਲੱਗੀ ਦੀ ਸੀ।
ਅੱਛਾ, ਹੋ ਗਿਆ ਕੰਮ, ਯਾ ਕਰ ਰੇ ਓ ਅਜੇ?
ਹਾਲੇ ਕਰਦੀ ਪੀ ਆਂ, ਹਾਲੇ ਤੇ ਹੁਨ ਹੋਏਗਾ ਵੇਖੋ। ਹੁਣ ਟਾਈਮ ਲੱਗੇਗਾ ਹਾਲੇ ਤੇ, ਬੜਾ ਈ ਸਾਰਾ ਕੰਮ ਏ।
ਹਾਂ, ਹੋਲੀਡੇਡ ਹੋਮਵਰਕ ਮਿਲਿਆ ਹੋਨੈ ਨਾ।
ਹਾਂਜੀ, ਓ ਛੋਟੀ ਏ ਨਾ, ਓ ਕਰਦੀ ਨੀ ਨਾਲੇ।
ਅੱਛਾ, ਹਾਂ ਥੋੜੀ ਹੈਲਪ ਹੋ ਜਾਂਦੀ ਏ, ਵੱਡੀ ਭੈਣ ਜੇ, ਏ ਹੋ ਜਾਂਦੈ।
ਹੋਰ, ਬਸ ਹੁਣ ਅਸੀ ਵੀ ਬਸ ਆਏਦੇ ਸੀ, ਐੱਥੇ-ਕਿੱਥੇ
ਅੱਛਾ!
ਹਾਂ, ਓਧਰ ਬੈ ਕੇ ਕਰਦੇ ਪਏ ਆਂ, ਹਾਂਜੀ। ਹੋਰ, ਮੈਂ ਕਿਆ ਨਾਲ ਗੱਲ ਕਰ ਲਾਂਗੀ, ਨਾਲ ਕੰਮ ਹੋਜੇਗਾ।
ਸਈ ਏ। ਹੋਰ ਮੌਸਮ ਕਿੱਦਾਂ ਓਧਰ?
ਮੌਸਮ ਬੜਾ ਈ ਵਧੀਆ ਹੋਇਆ ਦੈ, ਇੰਨਾ ਸੋਹਣਾ ਮੌਸਮ ਏ।
ਅੱਛਾ, ਸਾਡੇ ਏੱਧਰ ਵੀ ਸਈ ਹੈਗੈ। ਹਾਲੇ ਕਿ ਦੋ-ਤਿੰਨ ਦਿਨ ਤੋਂ ਗਰਮੀ ਪੈ ਰੀ ਸੀ, ਹੁਣ ਥੋੜਾ ਮੌਸਮ ਸਈ ਹੋ ਗਿਐ।
ਅੱਛਾ, ਮੈਂ ਵੀ ਸੁਣਿਐ ਕੱਲ ਬਾਰਿਸ਼ ਵੀ ਆਈ ਸੀ।
ਹਾਂਜੀ, ਆਈ ਸੀ ਥੋੜੀ ਬੋਤ ਆਈ ਸੀ ਫੇਰ ਬੰਦ ਹੋ ਗੀ ਸੀ।
ਅੱਛਾ-ਅੱਛਾ, ਚਲੋ ਵਧੀਐ। ਥੋੜੀ ਬੋਤ ਨਾਲ ਇੰਨਾ
ਹਾਂ, ਫੇਰ ਓ ਉੱਮਸ ਵੀ ਹੋ ਜਾਂਦੀ ਏ।
ਹਾਂ, ਐ ਤੇ ਹੈ ਵੇ। ਚਲੋ ਹੋਰ, ਕੀ ਬਣਾਏਆ ਸੀ ਅੱਜ ਫੇਰ?
ਅੱਜ ਅਸੀ ਟਿੰਡੇ ਬਣਾਏ ਸੀ।
ਅੱਛਾ, ਵਧੀਐ।
ਹੋਰ, ਤੁਸੀ ਕੀ ਬਨਾਏਆ ਸੀ ਅੱਜ?
ਅਸੀ, ਇੱਕ ਓ ਮੰਗਾਈ ਸੀ ਕਚੋਰੀਆਂ। ਓ ਮੇਰੀ ਫੇਵਰੇਟ ਏ। ਹਾਂ ਫੇਰ ਮੈਂ ਕਚੋਰੀ ਮੰਗਵਾਈ ਸੀ ਪਿਆਜ ਵਾਲੀ।
ਅੱਛਾ।
ਹਾਂਜੀ ਬਸ ਓਈ ਖਾਧੀ ਸੀ। ਹੁਣ ਹਾਲੇ 'ਤੇ ਭੁੱਖ ਹੈ ਨੀ, ਹੂਨ ਚਾਅ ਵਗੈਰਾ ਪੀਤੀ ਏ। ਸੀ ਨਾ ਏਧਰ ਤੇ ਓਨਾਂ ਨੇ ਚਾਅ ਬਨਾਈ ਫੇਰ।
ਅੱਛਾ-ਅੱਛਾ। ਸਾਡੇ ਘਰ ਵੀ ਆਂਦੇ ਰੈਂਦੀਆਂ ਨੇ ਕਚੋੜੀਆਂ।
ਵਦੀਆ ਐ ਵਦੀਆ ਐ, ਸੁਆ ਲੱਗਦੀ ਏ।
ਹਾਂ, ਲੱਗਦੀ ਤੇ ਹੈਗੀ ਏ ਪਰ ਕੀ ਕਰੀਏ ਖ਼ਰਾਬ ਬੀ ਕਰਦੀਆਨ ਮੈਦਾ ਹੋਂਦੈ।
ਹਾਂ ਐ ਤੇ ਗੱਲ ਐ, ਹੋਰ ਐ ਤੇ ਗੱਲ ਐ। ਪਰ ਹੈ ਈ ਏ ਰੋਜ-ਰੋਜ ਨਾਂ ਅੱਛਾ-ਅੱਛਾ, ਵਦੀਆ ਐ।
ਅੱਛੀ ਨੀ ਲੱਗਦੀ ਕਦੀ ਕਦਾਰ
ਹੋਰ ਓਈ ਤੇ, ਹਾਂ। ਤੱਲੀ ਚੀਜ਼ਾਂ ਵੈਸੇ ਈ ਘੱਟ ਖਾਨੀ ਚਾਈਦੀਆਂ ਨੇ।
ਨੁਕਸਾਨ ਕਰਦੀਆਂ ਨੇ। ਕੀ ਕਰੀਏ ਮੂੰਹ ਦਾ ਸਵਾਦ ਹੈਗੈ। ਖਾਣੀ ਪੈਂਦੀ ਐ।
ਹੋਰ। ਮੂੰਹ ਦਾ ਸਵਾਦ ਈ ਏ, ਬਸ ਹੋਨ ਵੇਖੋ ਲੱਗੀ ਦੀਆਂ ਕੰਮ ਮੈ ਤੇ। ਤੁਸੀਂ ਸੁਨਾਓ, ਕਿਵੇਂ ਚੱਲਦਾ ਪੇਆ ਸਬ ਸਈ ਵਦੀਆ?
ਹਾਂ, ਸਈ ਚੱਲਦਾ ਪੇਆ, ਸਬ ਵਦੀਆ ਚੱਲਦਾ ਪੇਆ। ਤਾਂਨ ਤਾਂ ਟੈਮ ਲੱਗੇਗਾ ਤੁਸੀਂ ਵੇਲੇ ਲੇਟ ਹੋਵੋਗੇ, ਕਾੰਮ ਕਰਵਾ ਰੇ ਓ ਨਾ।
ਹਾਂਜੀ।
ਹੂੰ।
ਹੋਰ ਸੁਣਾਓ? ਕੀ ਕਰਦੇ?
ਹੋਰ, ਮੈਂ ਨੇਲ ਐਕਸਟੈਂਸ਼ਨ ਦਾ ਕੰਮ ਕਰਦੀ ਆ ਵੈਸੇ।
ਅੱਛਾ!
ਹਾਂਜੀ, ਆਨਾ ਤੁਸੀਂ ਕਦੀ।
ਹਾਂ, ਆਵਾਂਗੇ। ਅੱਸੀ ਵੀ ਕਰਾਵਾਂਗੇ।
ਹੋਰ, ਮੈਂ ਤਾਂ ਈ ਫੋਨ ਕੀਤ ਤਾ ਸੀ ਮੈਂ ਕੇਆ ਚਲ ਮੈਂ ਕਵਾ ਨਾਲ, ਕਦੀ ਨੇਲਸ ਵਗੈਰਾ ਕਰਾਨੇ ਹੋਣ 'ਤੇ ਆਨਾ ਮੇਰੇ ਕੋਲ।
ਹਾਂਜੀ-ਹਾਂਜੀ, ਬਿਲਕੁਲ ਜਰੂਰ ਆਵਾਂਗੇ। ਆਵਾਂਗੇ ਭੈਣ।
ਹਾਂਜੀ ਜਰੂਰ, ਹੋਨ ਮੈਂ ਪੇਜ ਵੀ ਬਨਾਏਆ ਆਪਨਾ
ਅੱਛਾ!
ਹਾਂਜੀ, ਤੁਸੀਂ ਕਰਨਾ ਫੋਲੋ।
ਹਾਂਜੀ ਜਰੂਰ ਕਰਾਂਗੇ।
ਹਾਂਜੀ, ਹੋਨ ਤੁਸੀਂ ਦੱਸਨਾ ਮੈਨੂੰ ਨਾਲ ਤੁਸੀਂ ਤੇ ਵੇਖਦੇ ਈ ਹੋਵੋਗੇ ਸੋਸ਼ਲ ਮੀਡੀਆ ਵਗੈਰਾ ਚਲਾਂਦੇ ਹੋਵੋ ਗੇ ਫੇਰ ਤੁਆਨੂੰ ਜਿੱਦਾਂ ਦੇ ਚਾਈਦੇ ਹੋਨ ਮੈਂ ਓਵੇਂ ਈ ਕਰਦਾਂਗੀ।
ਹਾਂਜੀ-ਹਾਂਜੀ ਕੋਈ ਨੀ ਚਲਾਨੀ ਆ ਦੱਸ ਦਾਂਗੀ ਥਾਨੂੰ ਜਿੱਦਾਂ ਦੇ ਮੈਨੂੰ ਕਰਾਣੇ ਨ। ਮੇਰੀ ਤੋਂ, ਹੂੰ ਅੱਛਾ-ਅੱਛਾ ਹਾਂ ਕੋਈ ਨੀ ਕੈ ਦੇਨਾ। ਮੇਰ ਤਾਂ ਅਪਨੇ ਨੇੇਲਸ ਦੀ ਗਰੋਥ ਇੰਨੀ ਅੱਛੀ ਹੈਗੀ ਏ ਵੱਦ ਜਾਂਦੇ ਨੇ‌।
ਅੱਛਾ, ਫੇਰ ਤੇ ਤੁਸੀ ਅਪਣੇ ਨੇਲਸ ਤੇ ਵੀ ਕਰਾ ਸਕਦੇ ਓ ਸਬ ਤੋਂ ਵਦੀਆ ਤੁਹਾਡੇ ਘਾੱ ਟ ਪੈਸੇਆਂ 'ਚ ਇੰਨੀ ਵਦੀਆ ਨੇਲ ਆਰਟ ਵਗੈਰਾ ਹੋ ਜੇਗੀ ਜਿੱਦਾਂ ਤੁਆਨੂੰ ਚਾਈਦੀ ਏ।
ਔਰ ਕੀ ਐ ਤਾਂ ਹੈ ਈ, ਓਰਜਨਲ ਨੇਲਸ ਨਕਲੀ ਕੀ ਲਵਾਣੇ।
ਏਕਦਮ ਸਈ ਗਾੱਲ ਏ। ਐ ਤੇ ਬੜੀ ਵਦੀਆ ਗਾੱਲ ਏ ਤੁਸੀਂ ਆਪਣੇ ਨੇਲਸ ਤੇ ਈ ਕਰਾਓ ਨਾਲ। ਹੋਰ ਦੱਸੋ
ਹੋਰ ਸਬ ਵਦੀਆ। ਹੋਰ ਘਰ ਪਰਿਵਾਰ ਸਬ ਠੀਕ-ਠਾਕ?
ਹਾਂ ਵਦੀਆ, ਸਭ ਵਦੀਆ।
ਅੱਛਾ।
ਹਾਂਜੀ, ਹੋਰ ਤਵਾਡੇ ਓਥੇ ਸਭ ਠੀਕ ਨੇ?
ਤੁਸੀਂ ਸੂਟ ਕਿਧਰੋਂ ਸਟਿੱਚ ਕਰਾਂਦੇ ਓ?
ਐ ਸਾਡੇ ਨੋਨ ਇੱਚ ਈ ਹੈਗੇ ਨੇ, ਬੜੀ ਅੱਛੀ ਸਟਿੱਚ ਕਰਦੇ ਨੇ ਓਹ।
ਅੱਛਾ।
ਹਾਂਜੀ। ਤੇ ਓਨਾਂ ਉਨ੍ਹਾਂ ਦੇ ਸਿੰਪਲ ਸੂਟ ਦੀ ਹੈਗੀ ਏ ਚਾਰ ਸੌ ਰੁਪਏ ਸਵਾਈ। ਲਾਈਨਿੰਗ ਆਲੇ ਦੀ ਅੱਠ ਸੌ ਰੁਪਏ, ਏਦਾਂ ਹਜਾਰ ਜਿੱਦਾਂ ਹੋਰ ਹੈਵੀ ਸੂਟ ਹੋਨਗੇ ਤੇ ਓਨਾਂ ਦੇ ਓਵੇਂ ਮੈਂਗੇ-ਮੈਂਗੇ ਰੇਟ ਨੇ।
ਅੱਛੇ ਸਟਿੱਚ ਕਰਦੇ ਨੇ ਕੀ?
ਹਾਂਜੀ?
ਮੈਂ ਕਿਆ ਸਟਿਚਿੰਗ ਅੱਛੀ ਕਰਦੇ ਨੇ ਕੀ?
ਬੜੀ ਵਦੀਆ, ਬਲਕਿ ਕਿੰਨੀ ਦੂਰੋਂ-ਦੂਰੋਂ ਆਂਦੇ ਨੇ ਓਨ੍ਹਾਂ ਕੋਲ ਸਟਿਚਿੰਗ ਕਰਾਨ। ਐਬਰੋਡ ਵੀ ਭੇਜਦੇ ਨੇ ਓਹ ਸਟਿੱਚ ਕਰਕੇ
ਅੱਛਾ
ਹਾਂਜੀ।
ਚਲੋ ਕੋਈ ਨੀ ਅਸੀਂ ਵੀ ਕਰਾਵਾਂਗੇ। ਮੈਂ ਕਿਆ ਪੁੱਛਾਂ ਭੈਨਜੀ ਕੋਲ ਕਿਦਰੋਂ ਕਰਾਂਦੇ ਨੇ।
ਨਈਂ ਜਰੂਰ ਤੁਸੀਂ ਕਰਾਨਾ ਉਨ੍ਹਾਂ ਕੋਲ ਬੜੀ ਅੱਛੀ ਕਰਦੇ ਨੇ ਸਟਿੱਚ
ਅੱਛਾ, ਕੋਈ ਨੀ ਕਰਾਵਾਂਗੇ। ਮੈਂ ਕਿਆ ਇਕ ਵਾਰ ਪੁੱਛਾਂਗੇ ਇਕ ਵਾਰ ਊਨਾਂਦੇ ਕੋਲ
ਅੱਛਾ, ਨੰਬਰ ਵਗੈਰਾ ਭੇਜ ਦਾਂਗੀ ਮੈਂ ਤਵਾਨੂੰ, ਤੁਸੀਂ ਆਪ ਈ ਗੱਲ ਕਰ ਲੈਨਾ, ਬਾਕੀ ਤਵਾਨੂੰ ਅਗਰ ਰੇਟ ਰੂਟ ਕੋਈ ਜਿਆਦਾ ਲੱਗਨ ਮੈਂ ਘੱਟ ਕਰਾਦਾਂਗੀ। ਹਾਂ ਹੋਰ ਸਾਡੇ ਨੌਨ ਇੱਚ ਈ ਨੇ ਨਾ ਤੇ ਓਹ ਕਰ ਦਿੰਦੇ ਨੇ ਥੋੜਾ, ਇੰਨਾ ਤੇ ਚੱਲਦਾ ਈ ਏ
ਅੱਛਾ, ਅੱਛਾ ਹੈ ਨਾ।
ਹੋਰ ਬਸ, ਨਾਲ ਕਿੰਨੇ ਟਾਈਮ ਤੋਂ ਈ ਕਰਾ ਰਏ ਆਂ। ਏਹ ਵੀ ਹਿਸਾਬ ਏ, ਹਾਂ।
ਥੋੜਾ ਲਿਆਜ ਘਰ ਜਾਂਦੇ ਨੇ ਨਾ, ਕਰ ਹੀ ਦਿੰਦੇ ਹੋਣੇ ਨੇ
ਹਾਂਜੀ। ਹੁਨ ਐਨੇ ਬਲਕਿ ਆਪਨੇ ਅੱਗੇ ਹੁਨ ਹੋਰ ਵੀ ਦ ਖੋਲ ਕੀਤੀ ਏ ਵੱਡੀ ਦੁਕਾਨ
ਅੱਛਾ
ਨੇ ਨਾਲ ਅੱਗੇ ਹੋਰ ਲਗਾਏ ਨੇ ਟੇਲਰ ਵਗੈਰਾ ਓਨਾਂ ਦੇ ਹੋਰ ਨੇ?
ਅੱਛਾ-ਅੱਛਾ, ਸਈ ਏ।
ਤੁਆਨ ਨੀਂਦਰ ਆਂਦੀ ਪਈ ਏ?
ਨਈ ਮੈਂ ਆਈ ਉਬਾਸੀ ਆ ਰਈ ਏ ਉੱਠ ਗਈ ਸੀ ਵੈਸੇ ਤਾਂ
ਅੱਛਾ-ਅੱਛਾ।
ਹੂੰ, ਬਸ ਹੋਰ ਤਾਂ ਵਦੀਐ।
ਆਵਾਂਗੀ ਮੈਂ, ਥੋੜੇ ਦਿਨਾਂ ਤੀਕ, ਹਾਂਜੀ-ਹਾਂਜੀ। ਹੋਰ ਕੋਈ ਨਵੀਂ ਤਾਜ਼ੀ?
ਐ
ਮੈਂ ਕਿਆ ਹੋਰ ਕੋਈ ਨਵੀਂ ਤਾਜ਼ੀ?
ਬਸ ਸਬ ਵਧੀਆ, ਤੁਸੀਂ ਸੁਣਾਓ ਕੋਈ ਨਵੀਂ ਤਾਜੀ।
ਬਸ ਮੈਂ ਕੀ ਸੁਣਾਵਾਂ ਨਵੀ ਤਾਜੀ ਮੈਂ ਤੇ ਬੈਠੀਆ ਮੈ ਤੇ ਕੰਮ ਈ ਕਰਦੀ ਪੀ ਆ।
ਹੂੰ ਅਸੀਂ ਵੀ ਹੁਣੇ ਉੱਠਾਂਗੇ, ਅਸੀਂ ਵੀ ਕੰਮ ਕਰਾਂਗੇ ਆਪਣਾ।
ਹਾਂਜੀ
ਮੈਂ ਕਿਆ ਅਸੀਂ ਵੀ ਹੁਣ ਕੰਮ ਈ ਕਰਨਾ ਆਪਣੀ ਡਿਊਟੀ ਨਿਭਾਣੀ ਐ ਅਸੀਂ ਵੀ ਰੋਟੀ ਸਬਜ਼ੀ ਬਣਾਣੀ ਐ ਥੋੜ੍ਹੀ ਦੇਰ ਤੱਕ।
ਅੱਛਾ ਅੱਛਾ। ਚਲੋ ਸੇਈਐ ਹੋਰ, ਵਧੀਆ
ਤੇ ਦਾਲਾਂ ਬਣਦੀਆਂ ਨਾ ਸਵੇਰੇ ਸਬਜ਼ੀ ਬਣਦੀ ਏ। ਇੱਕ ਟੈਮ ਸਬਜ਼ੀ ਬਣਦੀ ਇੱਕ ਟੈਮ ਦਾਲ ਬਣਦੀ ਏ।
ਅੱਛਾ- ਅੱਛਾ, ਵਧੀਆ। ਹੋਰ ਤੁਸੀਂ ਪਰਸ ਬੜੇ ਸੋਣੇ ਫੜਦੇ ਓ ਵੈਸੇ। ਮੈਂ ਪਰਸ ਦੇਖੇ ਤੁਆਡੇ ਮੈਨੂੰ ਬੜੇ ਪਸੰਦ ਆਂਦੇ ਨੇ।
ਅੱਛਾ।
ਹਾਂਜੀ, ਕਿੱਥੋਂ ਲੈਂਦੇ ਓ ਤੁਸੀਂ?
ਮੈਂ, ਮੋਲ ਵਿੱਚੋ ਲੈਣੀ ਆਂ।
ਵਧੀਆ ਫੇਰ ਤੁਆਨੂੰ ਰੇਟ ਵਗੈਰਾ ਮੈਂਗੇ ਨੀ ਲੱਗਦੇ। ਕਿੱਦਾਂ ਨੇ ਓਨਾਂ ਦੇ ਪ੍ਰਾਈਜ਼ ਵਗੈਰਾ ਸ‌ਈ ਏ ਸਭ।
ਹਾਂ ਸ‌ਈ ਨੇ, ਆਪਾਂ ਹੁਣ ਐਦੇ ਕੋਲ ਲੈਂਦੇ ਰੈਂਦੇ ਆਂ ਓ ਵੀ ਮਲਬ ਕੀ ਥੋੜਾ ਘੱਟ ਕਰ ਦਿੰਦੇ ਨੇ।
ਸ‌ਈ ਏ ਵਧੀਆ ਫੇਰ ਤੇ।
ਹਾਂਜੀ ਆਨਾ ਤੁਸੀਂ ਤੁਆਨੂੰ ਵੀ ਲੈ ਜਾਂਗੀ।
ਕੋਈ ਨੀ ਜਰੂਰ ਆਵਾਂਗੀ ਮੈਂ। ਹੁਣ ਆਵਾਂਗੀ ਨਾ ਲਗਾਵਾਂਗੀ ਚਕ-
ਅ, ਹਾਂਜੀ ਹਾਂਜੀ ਜ਼ਰੂਰ ਆਣਾ, ਓ ਆਪਣੇ ਤੇ ਹੈ- ਗਾ, ਮਲਬ ਕੀ ਤੁਸੀਂ ਜਿਵੇਂ ਜਾ ਲੈਣਾ ਆਪਣੇ ਹਿਸਾਬ ਦੇ ਰੇਟ ਦਾ ਹੈਗਾ। ਮਲਬ ਕੀ ਪੰਜ ਸੌ ਤੋਂ ਸ਼ੁਰੂ ਹੈਗੇ ਨੇ।
ਅੱਛਾ ਸ‌ਈ ਏ ਫੇਰ ਤੇ ਵਧੀਆ ਐ। ਕੋਈ ਜਾਦਾ ਨੀ ਪੰਜ ਸੌ ਰੁਪਏ ਤੇ। ਪਕੜੇ ਹੋਏ ਇੰਨੇ ਅੱਛੇ ਲੱਗਦੇ ਨੇ ਤੁਆਡੇ, ਕੋਈ ਕੈ ਨੀ ਸਕਦਾ ਪੰਜ ਸੌ ਦੇ ਨੇ।
ਅੱਛਾ, ਹਾਂ ਓ ਕੋ ਮਲਬ- ਕੀ ਐ ਹੋ ਜਾਂਦਾ ਨਾ ਮਲਬ ਜਿਵੇਂ ਕੀ ਤੁਸੀਂ ਜਾਦਾ ਵਧੀਆ ਵਰਾਇਟੀ ਲੈਣੀ ਐ ਤੇ ਥੋੜੀ- ਕੋਸਟਲੀ ਵੀ ਹੋ ਜਾਂਦੀ ਏ। ਐਸਾ ਕੁਛ ਵੀ ਨੀ ਹੈਗਾ ਆਪਣੇ ਤੇ ਡਿਪੈ- ਪੈਂਡ ਕਰਦਾ, ਤਾਨੂੰ ਜੇੜਾ ਵਧੀਆ ਲੱਗੇਗਾ। ਕੋਸਟਲੀ ਵੀ ਹੈਗੇ ਨੇ। ਨੋਮਲ ਵੀ ਹੈਗੇ ਨੇ ਜਿਵੇਂ ਕੀ ਤਾਨੂੰ ਸ‌ਈ ਲੱਗਣ।
ਅੱਛਾ -ਅੱਛਾ।
ਹਾਂਜੀ
ਹੋਰ
ਆਣਾ ਤੁਸੀਂ ਜ਼ਰੂਰ ਚੱਕਰ ਲਾਣਾ।
ਕੋਈ ਨੀ ਲਗਾਵਾਂਗੀ ਮੈਂ ਚੱਕਰ, ਹਾਂਜੀ -ਹਾਂਜੀ।
ਹੂੰ ਹੋਜੋ ਤੁਸੀਂ ਜਲਦੀ ਵੇਲੇ, ਆਪਣੀ ਭੈਣ ਦੇ ਹੋਮ ਵਰਕ ਕਰਵਾ ਲੋ। ਮੈਂ ਕਿਆ ਤੁਸੀਂ ਜਲਦੀ ਵੇਲੇ ਹੋ ਜਓ। ਆਪਣੀ ਭੈਣ ਦਾ ਵਰਕ ਕਰਵਾਲੋ।
ਹਾਂਜੀ- ਹਾਂਜੀ ਜ਼ਰੂਰ ਜੀ।
ਹੂੰ ਹਾਂਜੀ -ਹਾਂਜੀ ਭੈਣ ਜੀ, ਹਾਂਜੀ -ਹਾਂਜੀ ਠੀਕ ਏ। ਠੀਕ ਏ ਓਕੇ, ਓਕੇ ਜ-
ਸਸਰੀ ਕਾਲ ਜੀ।